ਉਹ ਹੈਲੋ ਹਾਂਜੀ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
ਕੀ ਹਾਲ ਚਾਲ ਐ ਠੀਕ ਹੋ
ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਓ
ਹਾਂਜੀ ਹਾਂ ਠੀਕ ਠਾਕ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰ ਰਹੇ ਸੀ
ਬਸ ਯਾਰ ਕੁਝ ਨਹੀਂ ਕੀ ਕਰਨਾ ਹੁੰਦਾ ਤੈਨੂੰ ਪਤਾ ਹੀ ਹੈ ਟਾਈਮ ਤਾਂ ਬੰਦਾ ਫਰੀ ਹੋ ਕੇ ਮਸਾ ਬੈਠਦਾ ਹੀ ਆ ਬੱਸ
ਉਹ ਤਾਂ ਹੈ ਹੀ ਆ ਹਾਂ
ਰੋਟੀ ਪਾਣੀ ਤੋਂ ਵਿਹਲੀ ਉਹੀ ਆ ਤੇ ਬਸ ਹੁਣ ਦੇਖਿਆ ਤੇ ਤੇਰਾ ਕਾਲ ਮੈਂ ਕਿਹਾ ਚਲ ਮੈਂ ਗੱਲ ਹੀ ਕਰ ਲਾ ਫਿਰ
ਹਾਂ ਕੁਝ ਗਰਮੀ ਕਰਕੇ ਨਾ ਹੁੰਦਾ ਬੇ ਕਮ ਨਬੇੜੋ ਬੱਸ ਬ ਸੀ ਕੁਛ ਗਰਮੀ ਚੱਲ ਰਹੀ ਹੈ ਉਹਦੇ ਕਰਕੇ ਹੁੰਦਾ ਫਟਾਫਟ ਕੰਮ ਨਬੇੜੋ ਤੇ ਬੇਜੋ। ਏ ਸੀ ਥੱਲੇ।
ਤਾਂਹੀ
ੳਹੀ ਇਹ ਮੈਂ ਅੱਗੇ ਕਹ ਰੀ ਮੈਂ ਕਿਹਾ ਸਾ ਇਨਾ ਪੋਲਿਊਸ਼ਨ ਵੱਧ ਗਿਆ ਨਾ ਕੀ ਕੁਝ ਕਹਿਣ ਦੀ ਹੱਦ ਨਹੀਂ ਬਦੂ ਮੈਂ ਉਹਦੇ ਕਰਕੇ ਗਰਮੀ ਇਨੀ ਏ
ਹਾ ਹਾ ਏਥੇ ਲਗੇ ਰੋ ਬਿਲਕੁੱਲ
ਇਹ ਤਾਂ ਹੈ ਨੀ ਬਹੁਤ ਗਰਮੀ ਹੋਈ ਪਈ ਹ
ਪ੍ਰਦੂਸ਼ਣ ਕਿੰਨਾ ਵਾਦ ਗਿਆ
ਹਾਂ।
ਗੱਡੀਆਂ ਕਾਰਾਂ ਤੇ ਹਾਂ ਹਵਾ ਚ ਪ੍ਰਦੂਸ਼ਣ ਫੇਰ ਤਾਂ ਹੀਏ ਨਾ
ਉਹੀ ਹੈ ਫੇਰ ਬੰਦਾ ਕਰੇ ਕੀ ਓਦੇ ਕਰਕੇ
ਹਾਂਜੀ
ਕੋਈ ਦਰਖੱਤ ਕੋਈ ਦਰੱਖਤ ਨੀ ਹੈ
ਯਾਰ ਦਿਨ ਬਾਰ ਦਿਨ ਤਾਂ ਲੋਕੀਆਂ ਨੂੰ ਘਰ ਦੇ ਘਰ ਇਕੱਠੇ ਕਰੀ ਜਾ ਰਹੇ ਨੇ ਬਣਾਈ ਜਾ ਰਹੇ ਨੇ ਦਰਖੱਤ ਹੈ ਨਹੀਂ ਨੇ ਔਰ ਪੇੜਾਂ ਜਿ ਜਿਹੜੇ ਹੈ ਉਹ ਵੀ ਕੱਟ ਟੀ ਜਾ ਰਹੇ ਨੇ
ਉਹੀ ਤਾਂ ਹੈ ਨਾ ਉਹਦੇ ਕਰਕੇ ਤਾਂ ਸਾਰਾ ਹੋ ਰਿਹਾ ਜਿੱਥੇ ਦੇਖੋ ਕੋਈ ਪੇੜ ਉੱਥੇ ਨਵੀਆਂ-ਨਵੀਆਂ ਕਲੋਨੀਆਂ ਬਣ ਜਾਂਦੀਆਂ ਨੇ ਖੇਤਾਂ ਚ ਲੋਕਾਂ ਨੇ ਕਲੋਨੀਆਂ ਬਣਾ ਉਹ ਬਣਾ ਤੇ ਯਾਨਿ ਕਿ ਅੱਜ ਕੱਲ੍ਹ ਫਲੈਟ ਬਣਾ ਤੇ ਨੇ ਇੰਨੇ-ਇੰਨੇ
ਹਮ ਉਹ ਤਾਂ ਹੈ ਹੀ ਹੈ ਜਿਹੜੇ ਮਰਜੀ਼ ਪਾਸੇ ਜਿਹੜੇ ਮ ਅੱਗੇ ਲੋਕ ਕੀ ਕਹਿੰਦੇ ਸੀ ਕਿ ਪੰਜਾਬ ਸਾਈਡ ਜਾਓ ਉੱਥੇ ਇੰਨੀ ਹਰਿਆਲੀ-ਇੰਨੀ ਹਰਿਆਲੀ ਹੈਗੀ ਹੈ ਹੁਣ ਤਾਂ ਮੈਨੂੰ ਲੱਗਦਾ ਉਸ ਪਾਸੇ ਵੀ ਨੀ ਕਿੱਧਰੇ ਹੈਗੀ ਹੈ ਬਾਕੀ ਕਿਦੇ ਕਿਧਰੇ ਵੀ ਨੀ ਹੈ
ਹੁਣ ਪਹਿਲੇ ਆਪਾਂ ਜਾਂਦੇ ਸੀਗੇ ਤੇ ਰਸਤੇ ਚ ਬੱਸ ਵਗੈਰਾ ਚ ਜਾਣਾ ਜਾਂ ਟ੍ਰੇਨ ਚ ਜਾਣਾ ਰਸਤੇ ਵਿੱਚ ਕੀ ਜਿਵੇਂ ਹਰਿਆਲੀ-ਹਰਿਆਲੀ ਖੇਤ ਹੀ ਖੇਤ ਦਿਖਦੇ ਹੁੰਦੇ ਸੀ। ਅੱਜ ਕੱਲ ਤਾਂ ਕੁਛ ਵੀ ਨੀ ਏ ਬਸ ਸੁਨਸਾਨ ਜੇਹਾ ਕੁਛ ਨੀ ਹਮ ਸੜਕਾਂ ਤੇ ਇੰਨੇ ਦਰਖਤ ਹੁੰਦੇ ਸੀ। ਸੀਗੇ ਹੁਣ ਤਾਂ ਉਹ ਵੀ ਕੱਟ ਤੇ ਸਾਰੇ।
ਹਮ ਅੱਛਾ ਹੁਣ ਪਹਾੜਾਂ ਵਿੱਚ ਵੀ ਚਲੇ ਜਾਓ ਉੱਥੇ ਵੀ ਕੁਝ ਵੀ ਨੀ ਰਹਿ ਗਿਆ ਦੇਖਿਆ ਜਾਵੇ ਤਾਂ ਬਹੁਤ ਘੱਟ ਹੈਨਾ ਹ ਉੱਥੇ ਵੀ ਨੀ ਤੇ ਹਰਿਆਲੀ ਕਰਕੇ ਕੁਛ ਠੰਡਕ ਵੀ ਰਹਿੰਦੀ ਸੀ ਲੇਕਿਨ ਹੁਣ ਹੈ ਨਹੀਂ ਕੁਛ ਕੁਛ ਵੀ ਨਹੀਂ ਹੈਗਾ
ਹਾਂ ਹੁਣ ਤਾਂ ਬਸ ਉੱਥੇ ਵੀ ਗਰਮੀ ਹੋ ਜਾਂਦੀ ਹੈ ਝੱਟ ਹੀ ਮੌਸਮ ਇੰਨਾ ਫ਼ਰਕ ਨਹੀਂ ਪੈਂਦਾ। ਜਿਵੇਂ ਆਪਾਂ ਕਹੀਏ ਕਿ ਬਹੁਤ ਠੰਡਕ ਕੇ ਔ ਨੀ ਹੈ ਗੱਲ
ਹਾਂ ਹੁਣ ਤਾਂ ਗਰਮੀ ਬੜੀ ਹੋਈ ਇਹ ਆਫ਼ਤ ਵਾਲੀ ਤਾਂ ਗਰਮੀ ਹੋਈਦੀ ਹੈਗੀ ਹੈ
ਉਹੀ ਤਾਂ ਹੈ ਨਾ ਇਨਾ ਉਹ ਦੱਸਦੇ ਨੇ ਮੌਸਮ ਸਮੀ ਪਾਗ ਵਾੱਲੇ ਕੀ ਤੁਸੀਂ ਇਹ ਗਰਮੀ ਬਹੁਤ ਵੱਧ ਰਹੀ ਹੈ ਦਿਨੋ ਦਿਨੋ। ਹੋਈ ਪੀ ਆ ਹੁਮਸ ਜੀ
ਪਸੀਨਾ ਹੀ ਨਹੀਂ ਬੰਦ ਹੋਉਂਦਾ ਤੁਸੀਂ। ਤੁਸੀਂ ਰਸੋਈ ਚਲੇ ਜਾਓ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਹੈ। ਤੁਸੀਂ ਅੱਧਾ ਘੰਟਾ ਕੰਮ ਨੀ ਕਰ ਸਕਦੇ। ਤਾਂ ਸਰਦੀਆਂ ਥੋੜ੍ਹੀਆਂ ਚੰਗੀਆਂ ਰਹਿੰਦੀਆਂ ਨੇ ਬੰਦਾ ਰਸੋਈ ਚ ਵੜ ਕੇ ਕੁਛ ਪਕਵਾਨ ਬਣਾ ਲੈਂਦਾ। ਕੁਛ ਬਣਾ ਲੈਂਦਾ ਹੁਣ ਇੰਨੀ ਗਰਮੀ ਵਿੱਚ ਤਾਂ ਰੋਟੀ ਨੀ ਮਸਾਂ ਤੇ ਰੋਟੀ ਬਜੀ ਬਣਦੀ ਹੈ ਉਹ ਵੀ ਨੱਕ ਮੂੰਹ ਚਾੜਦੇ ਨੇ ਅੱਜ ਇਹ ਸਬਜ਼ੀ ਨੀ ਖਾਣੀ ਤਾਂ ਅੱਜ ਉਹ ਨਹੀਂ। ਕਰਨੀ ਹੀ ਨੀ ਫਿਰ ਗਰਮੀ ਤਾਂ ਵੈਸੇ ਕੰਮ ਕਾਰ ਦਾ ਦਿਲ ਨਹੀਂ। ਕਰਦਾ ਬਿਲਕੁਲ ਵੀ।
ਗਰਮੀ ਚ ਤਾਂ ਬੰਦੇ ਨੂੰ ਹੁੰਦਾ ਬਈ ਰੋਟੀ ਬਣਾਓ ਤੇ ਫਟਾਫਟ ਅੰਦਰ ਵੜੋ। ਸਾਨੂੰ ਕੁਛ ਹੋਰ ਨਾ ਕਹੋ ਬਸ।
ਹਾਂ ਉਹੀ ਤਾਂ ਹੈ ਨਾ ਸਕੂਲ ਖੁੱਲ੍ਹ ਗਏ ਬੱਚਿਆਂ ਦੇ ਅਜੇ ਨਹੀਂ ਖੁੱਲੇ।
ਨਹੀਂ-ਨਹੀਂ ਹਜੇ ਨੀ ਬਸ ਖੁੱਲਣ ਹੀ ਵਾਲੇ ਨੇ ਉਹੀ ਟੈਸ਼ਨ ਹੋਈ ਪਈ ਹੈ ਗਰਮੀ ਕਾਜ ਸਕੂਲ ਖੁੱਲ ਜਾਣ। ਖੁੱਲ ਗਏ ਫਿਰ ਬੱਚੇ ਸਵੇਰੇ ਗਰਮੀ ਚ ਜਾਣ ਗਰਮੀ ਚ ਆਣ । ਸਕੂਲਾਂ ਚ ਕਿਹੜਾ ਹਜੇ ਏਸੀ ਉਸੀ ਹੈਗੇ ਨੇ ਚਲਾਂਦੇ ਹੀ ਨੀ ਹੈ
ਵੈਸੇ ਛੁੱਟੀਆਂ ਹੋ ਜਾਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਤਾਂ ਥੋੜੇ ਦਿਨ ਹੋਰ ਵੱਧ ਜਾਂ ਕਿ ਚੱਲ ਥੋੜ੍ਹੀ ਜਿਹੀ ਗਰਮੀ ਘੱਟੇ ਵੈਸੇ ਤਾਂ ਬਰਸਾਤਾਂ ਕਹਿੰਦੇ ਪਏ ਨੇ ਹੋਣ ਅਗਰ ਬਰਸਾਤਾਂ ਹੋ ਗਈਆਂ ਫਿਰ ਤਾਂ ਗਰਮੀ ਵੀ ਘੱਟ ਜਾਏਗੀ ਨਾ
ਹੂੰ ਥੋੜਾ ਫ਼ਰਕ ਪੈ ਜਾਏਗਾ। ਨਹੀਂ ਮਗਰ ਕਹਿੰਦੇ ਛੁੱਟੀਆਂ ਨੀ ਵਧਣੀਆਂ ।
ਨਹੀਂ ਵਧਣੀਆਂ?
ਨਾ ਕਹਿੰਦੇ ਨਹੀਂ ਵੱਧਣੀ ਆ।
ਅੱਛਾ
ਹੂੰ
ਕੀ ਕਰ ਸਕਦੇ ਹੋ ਆਪਣੇ ਹੱਥ ਵਿਚ ਤਾਂ ਹੈ ਨਹੀਂ ਏ।
ਉਹ ਤਾਂ ਹੈ ਹੀ ਆ ਕੀ ਕਹੇ ਸਕਦੇ ਹਾਂ ਉਹ ਤਾਂ ਗੌਰਮਿੰਟ ਦਾ ਵੀ ਸਰਕਾਰ ਦਾ ਵੀ ਉਹ ਏ। ਅੱਗੇ ਤਾਂ ਵਧਾ ਦਿੰਦੇ ਸੀ ਹੁਣ ਤਾਂ ਇਸ ਸਾਲ ਤਾਂ ਬਿਲਕੁਲ ਹੀ ਨਹੀਂ ਵਧਾਈਆਂ ਉਹਨਾਂ ਨੇ ਕੋਈ ਵੀ। ਨਾ ਸਰਦੀਆਂ ਚ ਹਮ ਹੋ
ਆਪਣੇ ਸਰਕਲ ਦੇ ਵਿੱਚ ਇੱਕ ਇੱਕ ਜਣੇ ਨੂੰ ਕਹਿਣਾ ਸ਼ੁਰੂ ਕਰੋ। ਕਿ ਪਰ ਪੇੜ ਲਗਾਣਾ ਵੀ ਹਰ ਕੋਈ ਸ਼ੁਰੂ ਕਰੇ ਘਰ ਦੇ ਵਿੱਚ ਵੀ। ਥੋੜ੍ਹੀ ਗ੍ਰੀਨਰੀ ਹੋਣੀ ਚਾਹੀਦੀ ਹੈ।
ਹ ਪਤਾ ਕੀ ਆ ਆਪਣੇ ਲੋਕਾਂ ਦੇ ਘਰਾਂ ਵਿੱਚ ਕਿੱਥੇ ਆਸ ਪਾਸ ਆਪਣੇ ਇੰਨੇ ਕਿਹੜੇ ਵੱਡੇ ਵੱਡੇ। ਕਰਨ ਜਿਹੜੇ ਲਗਾਉਣਗੇ ਪੇੜ ਕਿੱਥੇ ਲਗਾਉਣ ਇਹ ਤਾਂ ਖੁੱਲੀ ਜਗ੍ਹਾ ਹੋਏ ਨਾ ਕਿਤੇ ਬੰਦਾ ਉੱਥੇ ਲਗਾਏ। ਤਾਂ ਵੀਏ
ਗਰਮੀ ਵੀ ਤੇ ਇੰਨੀ ਹੈ ਨਾ ਇੱਕ ਹੁਣ ਥੋੜ੍ਹਾ ਬੋਤਾ ਚਲੋ ਗਮਲੇ ਹੀ ਲਗਾ ਲਿਆ ਕਰੋ ਨਾਲ ਡੈਕੋਰੇਸ਼ਨ ਦੀ ਡੈਕੋਰੇਸ਼ਨ ਹੋ ਜੇ ਨਾਲੇ ਥੋੜਾ ਤਾਂ ਯਾਰ ਫਿਰ ਵੀ ਥੋੜਾ ਫ਼ਰਕ ਤਾਂ ਪੈਂਦਾ।
ਅੱਜ ਕੱਲ੍ਹ ਤੁਸੀਂ ਕਈ ਜਗ੍ਹਾ ਤੇ ਦੇਖਿਆ ਕਿਵੇਂ? ਗਮ ਉਹ ਕਰਦੇ ਨੇ ਬੂਟੀਆਂ ਦਾ ਲੰਗਰ ਲਗਾਂਦੇ ਨੇ।
ਹਾਂਜੀ, ਹਾਂਜੀ ਹਾਂ ਹਾਂ ਗੁਰਦੁਆਰਿਆਂ ਵਿੱਚ ਵੀ।
ਆਹ ਉਹ ਆਪਣੇ ਘਰ ਚ ਕੋਈ ਲਗਾਏਗਾ ਤਾਂ ਸੀਂ ਨਾ ਇਸੇ ਬਾਨੇ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ, ਬਿਲਕੁਲ।
ਇਹ ਉਹੀ ਹੈ ਨਾ ਸਰਕਾਰ ਤਾਂ ਲੋਕ ਤਾਂ ਆਪਣੇ ਵੱਲੋਂ ਕਈ ਕਰਦੇ ਨੇ ਜਿਹੜੇ ਸਮਾਜ ਸੇਵਕ। ਵਗੈਰਾ ਹੁੰਦੇ।
ਹਾਂ
ਮਗਰ ਅੱਗੇ ਕੋਈ ਲਗਾਏ ਵੀ ਨਾ ਕਈ ਦਾ, ਸ਼ੌਂਕ ਇਹ ਤੋ ਤੇ ਲੈ ਲੈਣਗੇ ਬਾਅਦ ਚਲ ਐਵੇਂ ਸੁੱਟ ਪ੍ਰਾਪਤ ਕਰ ਦਿੰਦੇ ਨੇ
ਹਾਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ ਇਹ ਤਾਂ ਹੈ ਵੈਸੇ
ਲੜ ਲੜ ਕੇ ਲੈਣਗੇ, ਕਿ ਸਾਨੂੰ ਦੋ ਸਾਨੂੰ ਦੋ ਬਾਅਦ ਚੋਂ ਦੇਖੋ ਕਿਸੇ ਨੇ ਲਗਾਣੇ ਹੀ ਨੀ
ਹੁਣ ਤਾਂ ਬਹੁਤ ਜਗ੍ਹਾ ਤੇ ਲਗ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਨਾ, ਲੰਗਰ ਵਾਲੀ ਥਾਂ ਤੇ ਮਤਲਬ ਗੁਰਦੁਆਰਿਆਂ ਦੇ ਵਿੱਚ, ਲੋਕੀ ਲੈ ਕੇ ਖੜੇ ਚਲੋ ਕੁਛ ਹੋਰ ਨਹੀਂ ਤੇ ਬੂ ਕੀ ਵੰਡੋ, ਤੁਹਾਨੂੰ ਪਤਾ ਬਿਲਕੁਲ ਫ੍ਰੀ ਚ ਹੀ ਦਿੰਦੇ ਨੇ ਪੈਸੇ ਵੀ ਨੀ ਕੁਛ
ਹਾਂਜੀ, ਹਾਂਜੀ, ਹਾਂਜੀ ਔਹੀ ਹੈ ਨਾ ਲਗ ਪਾਈਪ ਈ ਲਗਾ ਦਿੰਦੇ ਨੇ ਔ ਤਾਂ, ਹਾਂ ਵਧੀਆ ਕੰਮ ਏ, ਕਰਨਾ ਚਾਹੀਦਾ, ਲਗਾਉਣਾ ਚਾਹੀਦੇ ਨੇ ਆਪਾਂ ਨੂੰ ਪੇੜ ਪੌਦੇ ਛੋਟੇ ਛੋਟੇ ਬੂਟੇ ਹੀ ਲਗਾਈਏ- ਹਥੋ ਚਾਏ ਸ਼ੁਰੂਆਤ ਕਰੀਏ, ਤਾਂ ਹੀ ਹੈ, ਹੂੰ
ਛੋਟੇ ਮੋਟੇ ਲਗਾਣੇ ਸ਼ੁਰੂ ਕਰ ਦੋ ਨਾ। ਮੈਂ ਤਾਂ ਕਿਧਰ ਗਈ ਸੀ ਕਿਸੇ ਦੇ ਘਰ ਮੈਂ ਦੇਖਿਆ ਉਹਨਾਂ ਨੇ ਤਾਂ ਬੜਾ ਹੀ ਸੋਹਣੇ ਪਤਾ ਜਗਾ ਵੀ ਨਹੀਂ ਘਿਰੀ ਹੋਈ ਉਹਨਾਂ ਨੇ ਤਾਂ ਗਮਲਿਆਂ ਦੇ ਨਾ। ਸਟੈਂਡ ਲਿਆ ਕੇ ਰੱਖੇ ਹੋਏ ।ਸਟੈਂਡ ਦੇ ਵਿੱਚ ਹੀ ਗਮਲੇ ਪਾਏ ਹੋਏ। ਬੜੇ ਅੱਛਾ ਲੱਗ ਰਿਹਾ ਸੀ ਸ
ਮੇਰੀ ਨਨਾਣ ਔਨਾ ਨੂੰ ਬੜਾ ਸ਼ੌਂਕ ਇਹਨਾਂ ਚੀਜ਼ਾਂ ਦਾ, ਔ ਲੱਗਦੀ ਰਹਿੰਦੀ ਏ, ਔ ਤਾਂ ਸਵੇਰੇ ਸ਼ਾਮ ਪਾਣੀ ਦੇ, ਉਹਨਾਂ ਦੀ ਘੱਟ ਵੱਧ ਕਰ ਉਹਨਾਂ ਨੂੰ ਪੜਾਦੀ ਰਹਿੰਦੀ ਐ। ਔਨੇ ਕਾਫੀ ਲਗਾਏ ਹੋਏ ਆਪਣੇ ਘਰ, ਕਾਫੀ ਪੋਧੇ ਲਗਾਏ ਨੇ।
ਅੱਛਾ, ਵਧੀਆ ਇਹਨਾਂ ਬਹੁਤ ਅੱਛੀ ਗੱਲ ਐ, ਫਿਰ ਤਾਂ।
ਔ ਔਦਾ, ਬਹੁਤ ਧਿਆਨ ਰੱਖਦੀ ਐ, ਹਾਂ।
ਅੱਛਾ
ਹਮ
ਅਰ ਵੀ ਉਣਾਂਦਾ, ਖੁਲਾ ਡੁੱਲਾ ਹੈਗਾ।
ਕੋਈ ਆਵਾਜ਼ ਨਹੀਂ ਹੈ ਹੈਂ, ਔਦੇ ਔਨੇ ਕੀ ਕੀਤਾ, ਆਪਣੇ ਘਰ ਦੀ ਛੱਤ ਦੇ ਉੱਪਰ ਲਗਾਏ ਹੋਏ ਨੇ ਸਾਰੇ ਨਾਈਟ ਵਾਈਜ਼ ਨਾ, ਕਾਫੀ ਵੱਡੀ ਸਾਰੀ ਛੱਤ ਹੈ ਨਾ, ਉਹਦੇ ਉਪਰ ਹਾਂ ਜਿਵੇਂ ਸਵੇਰੇ ਗਈ। ਆਪਣੇ ਕੁਬੜੇ ਧੋਤੇ, ਨਾਲ ਹੀ ਪਾਣੀ ਪੂਣੀ ਦੇ ਆਉਂਦੀ ਐ, ਸਵੇਰੇ ਸਵੇਰੇ ਧੋ ਕੇ ਤੇ ਸ਼ਾਮੀ ਗਈ ਤਾਂ, ਚਲੋ ਜੀ ਪਾਣੀ ਦੇ ਆਈ ਏ, ਨਾਲੇ ਸੈਰ ਕਰ ਲੈਂਦੀ ਏ, ਨਾਲੇ ਪਾਣੀ ਦੇ ਆਂਦੀ ਏ।
ਹਾਂ ਠੀਕ ਐ ਨਾ, ਵਧੀਆ ਗੱਲ ਐ, ਸਗੋ ਬਹੁਤ ਅੱਛੀ
ਫੁੱਲ ਵੀ ਲਗਾਏ ਹੋਏ ਨੇ, ਛੋਟੀਆਂ ਛੋਟੀਆਂ ਚੀਜ਼ਾਂ ਵੀ, ਜਿਵੇੰ ਸਬਜ਼ੀਆਂ ਸੁਬਜ਼ੀਆਂ ਛੋਟੀਆਂ ਛੋਟੀਆਂ, ਔ ਵੀ ਲਗਾਇਆ ਹੋਈਆਂ ਨੇ, ਜਿਵੇ ਟਮਾਟਰ ਦਾ ਲਗਾਇਆ ਮਿਰਚਾਂ ਲਗਾਈਆਂ ਹੋਈਆਂ ਨੇ, ਇਹ ਚੀਜ਼ਾਂ ਪੁਦੀਨਾ ਕੜੀ ਪੱਤਾ ਐਵੇਂ ਬੜੀਆ ਚੀਜਾ ਲਗਾਈਆਂ- ਪਹਿਲੇ ਤਾਂ ਅਸੀਂ ਵੀ ਕਾਫੀ ਰੱਖੇ ਹੋਏ ਸੀ। ਔ ਫਿਰ ਨਾ ਜਦੋਂ ਸੁੱਕ ਜਾਂਦੇ ਨਾ ਫਿਰ ਬੜਾ ਹੁੰਦਾ ਕਿ ਹਾਏ ਇਨੀ ਮੇਹਨਤ ਕਰੋ, ਫੇਰ ਸੁੱਕ ਜਾਂਦੇ ਨੇ, ਗਰਮੀ ਚ।
ਅਸਲ ਵਿਚ ਪਤਾ ਹੈ ਕੀ ਛੱਤ ਵਿਚ ਨਾ ਸਿੱਧੀ ਧੁੱਪ ਪੈਂਦੀ ਐ। ਹੁਣ ਜਿਵੇਂ ਇੰਨੀ ਗਰਮੀ ਪੈ ਰਹੀ, ਇੰਨੀ ਗਰਮੀ ਚ ਤਾਂ ਸੁੱਕਣਗੀ ਸੁੱਕਣਗੇ ਨਾ
ਹਾਂਜੀ ਔਹੀ ਹੈ ਨਾ।
ਹ
ਫੇਰ ਜਿਹੜੇ ਔ ਹੋਣ ਦੇ ਨੇ
ਹੈਂ?
ਮੈਂ ਕਿਹਾ ਜਿਹੜੇ ਨਹੀਂ ਹੁੰਦੇ, ਫਿਰ ਤਾ ਵੀ ਦੁੱਖ ਲੱਗਦਾ ਏ ਹਾਏ ਖਰਾਬ ਹੋ ਗਿਆ ਬੁਟਾ।
ਓਹੀ-ਓਹੀ ਫਿਰ ਦੁੱਖ ਲੱਗਦਾ ਏ ਨਾ, ਚਲੋ ਇੱਕ ਪੈਸਿਆਂ ਦੀ ਤਾਂ ਗੱਲ ਅਲੱਗ ਹੁੰਦੀ ਕਿ ਆਪਾਂ ਇਨੇ ਪੈਸ ਚਾਹੇ ਲਗਾ ਕੇ ਲੈ ਕੇ ਆਏ ਆਂ, ਯਾ ਕੁਛ ਹੈ ਹੈਨਾ, ਲੇਕਿਨ ਫਿਰ ਖਰਾਬ ਹੋ ਜਾਂਦੇ ਫਿਰ ਆਪ ਨਾ ਮਾਨੀ ਉਹ ਹੁੰਦਾ ਰਹਿੰਦਾ ਏ।
ਹਾਂਜੀ, ਹਮ, ਓਹੀ। ਪਿੱਛੇ ਤਾਂ ਮੈਂ ਲਗਾਏ ਹੋਏ ਸੀ, ਮੈਂ ਇੱਕ ਦੋ ਵਾਰ, ਇੱਕ ਅਹ ਉਹ ਲਗਾਏ ਸੀਗੇ, ਹਾਂ ਧਨੀਆਂ, ਪੁਦੀਨਾ। ਉਹ ਵੀ ਬੜਾ ਸੋਹਣਾ ਤੇ ਮੇਥੀ ਲਗਾਈ ਸੀ ਇੰਨੀ ਸੋਹਣੀ ਸਵਾਦ ਬੰਦੀ ਸੀ ਨਾ ਘਰ ਦੀ ਇੰਨੀ ਵਧੀਆ ਬਣੀ ਕੁਛ ਕਹਿੰਣ ਦੀ ਹੱਧ ਨਹੀਂ, ਹਾਂ ਬਜਾਰੀ ਮੇਥੀ ਨਾਲੋਂ ਵੀ ਨਾ ਬਹੁਤ ਅ ਅੱਛੀ ਹੋਣੀ ਸੀ ਘਰ ਦੀ।
ਅੱਛਾ-ਅੱਛਾ-ਅੱਛਾ। ਅੱਛਾ ਹੁਣ ਫਿਰ ਨਹੀਂ ਲੱਗਾਏ
ਨਾ-ਨਾ ਖਰਾਬ ਹੋ ਗਏ, ਫਿਰ ਮੈਂ ਚੁਕਵਾ ਤੇ ਸਾਰੇ ਗਮਲੇ ਗੁਮਲੇ।
ਅੱਛਾ, ਖਾਲੀ ਕਰਤਾ ਮਤਲਬ, ਛੱਤ ਤੇ ਉਪਰ ਹੁਣ ਕੁਛ ਵੀ ਨਹੀਂ ਏ?
ਜੀ, ਹਾਂਜੀ-ਹਾਂਜੀ
ਅੱਛਾ, ਰੱਖੀ ਰੱਖਦੇ ਚਲੋ ਥੋੜਾ ਜਿਹਾ ਟਾਈਮ ਪਾ ਕੇ ਇਕ ਲਗਾ ਲੈਂਦੇ, ਹੋਰ ਕੀ ਸੀ ਫਿਰ।
ਨਹੀਂ! ਫੇਰ ਨਾ ਉਹ ਖ਼ਰਾਬ ਹੋ ਗਏ ਸੀ, ਫਿਰ ਤੁਹਾਨੂੰ ਪਤਾ ਗ ਮਿੱਟੀ ਨਾਲ ਮਿੱਟੀ ਭੁਰ ਜਾਂਦੀ ਹੈ ਨਾ ਗਮਲੇ ਵੀ ਭੁਰ ਗਏ। ਭੁਰਨੇ ਸ਼ੁਰੂ ਹੋ ਗਏ ਧੁੱਪ ਨਾਲ। ਫੇਰ ਮੈਂ ਕਿਹਾ! ਚੱਲ ਸਵੇਰੇ ਹੋਰ ਲਿਆਵਾਂਗੇ ਦੁਬਾਰਾ ਔ ਨਾ ਵੱਡੇ ਵੱਡੇ ਲਿਆ ਕੇ ਕੱਪਰੇੇ ਫੇਰ ਕਰਾਂਗੀ, ਏ ਛੋਟੇ ਸੀਗੇ।
ਹਮ। ਚਲੋ, ਕੋਈ ਗੱਲ ਨੀ, ਅੱਗੋਂ ਤੋਂ ਥੋੜ੍ਹਾ ਧਿਆਨ ਰੱਖੋ, ਕਰੋ ਥੋੜਾ ਜਿਹਾ, ਇਸ ਚੀਜ਼ ਬਾਰੇ ਵੀ ਹਨਾ, ਸਨ੍ਹਾਂ ਕਰੋ, ਹਾਂਜੀ ਹਾਂ। ਅੱਛਾ ਜੀ, ਠੀਕ ਹੈ ਜੀ, ਮਿਲਦੇ ਹਾਂ ਫਿਰ ਆਪਾਂ ਹਨਾ, ਓਕੇ ਜੀ ਓਕੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।